ਸਤਿ ਸ੍ਰੀ ਕਾਲ, ਲਾਈਟ ਬੰਦ ਕਰ ਦੇ, ਠੀਕ ਔ ਜੀ? ਹਾਂਜੀ-ਹਾਂਜੀ ਵੱਦੀਆ। ਬੈਠੇ ਹੋਏ ਆ। ਹਾਂਜੀ-ਹਾਂਜੀ।
ਅੱਛਾ ਜੀ।
ਹਾਂ, ਹੁਣੇ ਹੁਣੇ ਰੋਟੀ ਕੀ ਬਣਾਇਆ ਤੁਸੀਂ?
ਅਸੀਂ ਅੱਜ ਮੈਂ ਦਾਲ ਬਣਾਈ ਸੀ, ਰੋਟੀ ਖਾ ਈ ਰੀ ਸੀ ਮੈਂ।
ਅੱਛਾ ਜੀ, ਕੋਈ ਨਈ, ਖਾਂਦੇ ਹੋ, ਗੱਲ ਕਰਦੇ ਰੋ, ਟੋਪਿਕ ਤੇ ਵੀ।
ਹਾਂਜੀ, ਹੋਰ ਕਾਰ ਸਭ ਠੀਕ ਨੇ ਤੁਆਡੇ।
ਹਾਂਜੀ-ਹਾਂਜੀ ਸਭ ਵੱਦੀਆ।
ਅੱਛਾ ਜੀ।
ਹੋਰ ਸੁਣਾਓ?
ਹੋਰ ਬਸ ਵੱਦੀਆ, ਤੁਸੀਂ ਦੱਸੋ?
ਬਸ ਵਦੀਆ। ਚਲੋ ਆਪਣੇ ਸਕੂਲ ਬਾਰੇ ਦੱਸੋ ਕੁਛ? ਆਪ ਤੁਸੀਂ ਆਪਣੇ-ਆਪਣੇ, ਆਪਣੇ ਸਕੂਲ ਟਾਈਮ ਤੇ ਕੀ-ਕੀ ਮਜ਼ੇ ਕੀਤੇ? ਕੀ-ਕੀ ਇੰਜੋਏ ਕੀਤਾ?
ਮੈਂ ਤੇ ਜੀ ਦੋ ਸਕੂਲ ਪੜ੍ਹੇਆ, ਇੱਕ ਸਾਡੇ ਕਾਰ ਦੇ ਕੋਲ ਹੁੰਦਾ ਸੀ। ਇੱਧਰ ਥੋੜ੍ਹੇ ਟਾਈਮ ਬਾਅਦ ਦੂਸਰੇ ਸਕੂਲ ਪਿਆ ਸੀ, ਥੋੜ੍ਹਾ ਵੱਡਾ ਹੋ ਗਿਆ। ਦੋਨੋ ਸਕੂਲ ਬੜੇ ਮਜ਼ੇ ਕੀਤੇ ਨੇ ਛੋਟੇ ਹੁੰਦੇ, ਯਾਰਾਂ ਦੋਸਤ ਉਹਨਾਂ ਰੋਜ਼ ਸਮੋਸੇ ਫੇਰ ਦੂਸਰੇ ਦਾ ਟਿਫਿਨ ਖਾ ਲੈਣਾ ਟਿਫਿਨ ਛੁਪਾ ਦੇਣਾ ਜ ਫਿਰ ਛੱਡ ਦੇਨੇ ਆ, ਪੁਰਾਣੇ ਸ ਪੁ ਪੁਰਾਣੇ ਸ ਸਕੂਲ ਦੇ ਵਿੱਚ ਦੋਸਤ ਹੈਗੇ ਨੇ ਜੀ ਮੇਰੇ ਨਾਲ ਹੱਲੇ ਵੀ ਕਈ । ਹਾਂਜੀ, ਇੱਕ ਅੱਧੇ ਬੱਚੇ ਦਾ ਨਾਮ ਹੈ-ਜਸਕੀਰਤ, ਸਰਬਜੋਤ, ਅਮਨ ਦੋ ਅਮਨ ਹੈਗੇ ਨੇ ਜੀ, ਬਾਕੀ ਹੋਰ ਵੀ ਬਥੇਰੇ ਹੈਗੇ ਨੇ ਜੀ ਨਾਲੇ, ਸਕੂਲ ਦੇ ਵੀ ਦੋਸਤ ਤੋਂ ਵੱਧੀਆ ਹੈਗੇ ਨੇ ਸਾਰੇ, ਨਵੇਂ ਸਕੂਲ ਵਿੱਚ ਵੀ ਫਿਰ ਗੇਮਸ ਦਾ ਪੀਰੀਅਡ ਹੁੰਦਾ ਸੀ ਪਹਿਲੀ ਗਰਾਊਂਡ ਵੀ ਜਾਂਦੇ ਨੇ। ਪੀਰੀਅਡ ਹੁੰਦਾ ਐਵੇਂ ਖੇਲਦੇ ਨੇ ਫੁੱਟਬਾਲ ਮਿਲਦੀਆਂ ਨੇ। ਬਾਸਕਟਬੋਲ, ਕ੍ਰਿਕੇਟ, ਬੈਟ-ਬੋਲ।
ਛੋਟੇ ਸਕੂਲ ਚ ਐਵੇਂ ਹੁੰਦਾ ਨਹੀਂ ਨਾ ਤਾਂ ਕਰਕੇ।
ਹਾਂਜੀ, ਉਹ ਸਕੂਲ ਚ ਤੇ ਗਰਾਾਉਂਡ ਹੀ ਨਹੀਂ ਹੈ ਸੀ ਮੈਨੂੰ ਅੱਜ ਤੱਕ ਸਮਝ ਹੀ ਨਹੀਂ ਆਇਆ ਕਿ ਇੱਧਰ ਹੀ ਪ੍ਰੇਯਰ ਨੀ ਇਧਰ ਹੀ ਗਰਾਊਂਡ ਹੈਗਾ, ਸਭ ਕੁਛ ਇੱਧਰ ਹੀ ਹੈਗਾ, ਹੱਲੇ ਵੀ ਉਹ ਸਕੂਲ ਚੱਲਦਾ ਬੱਚੇ ਪੜ੍ਹਦੇ ਤਿੰਨ ਕੰਨ ਤਕ।
ਅੱਛਾ ਜੀ।
ਹਾਂਜੀ।
ਹਾਂਜੀ, ਫੇਰ।
ਬਸ ਇਹ ਸਕੂਲ ਵੱਧੀਆ ਹੈਗਾ, ਇਹ ਸਕੂਲ ਰਨਿੰਗ ਕਰਵਾਈ ਬਥੇਰੀ ਐਕਸਰਸਾਈਜ ਕਰਵਾਈ ਨੇ ਸਕੂਲ ਚ। ਨਵੇਂ ਦੋਸਤ ਬੰਨੇ ਨੇ ਵੱਧੀਆ-ਵੱਧੀਆ ਦੋਸਤ ਬੰਨੇ ਨੇ ਕਈ ਬੇਕਾਰ ਵੀ ਦੋਸਤ ਤੁਸੀਂ ਕਈ ਵਧੀਆ ਵੀ ਸੀ। ਕਈ ਅਮੀਰ ਘਰ ਦੇ ਦੋਸਤ ਸੀ ਕਈ ਇਹ ਜਿਵੇ ਸੀ ਸਿੰਪਲ ਨੋਰਮਲ
ਹਾਂਜੀ।
ਹਾਂਜੀ- ਹਾਂਜੀ।
ਤੁਹਾਡਾ ਸਕੂਲ ਮਤਲਬ ਹਾਈ ਫਾਈ ਹੋਣਾ ਨਾ ਜਿਆਦਾ।
ਹਾਂਜੀ ਨੋਰਮਲ ਸੀ ਐਵਰੇਜ ਸੀ ਜ਼ਿਆਦਾ ਵੀ ਹਾਈ ਨਹੀਂ ਸੀ ਮੇਰੇ ਸਾਹਮਣੇ ਨਾਲ ਸਕੂਲ ਹੋਰ ਹਾਈ ਆਈਏ ਸੀ।
ਅੱਛਾ ਜੀ।
ਹਾਂਜੀ।
ਪੜ੍ਹਾਈ ਜਿਹੜੀ ਮਤਲਬ ਐਚ ਬੀ ਐੱਸ ਬੋਰਡ ਸੀ ਸੀ ਬੀ ਐ ਈ।
ਨਹੀਂ ਜੀ ਸੀ ਬੀ ਐੱਸ ਈ ਸੀ।
ਅੱਛਾ ਕਿੰਨੀ ਪ੍ਰਸੈਂਟੇਜ ਆਈ ਸੀ ਤੁਹਾਡੀ ਟੈਂਥ ਟਵੈਲਥ ਵਿੱਚ।
ਟੈਂਨਥ ਚ ਤ ਮੈਂ ਤੇ ਪੜਿਆ ਨੀ ਸੀ ਨੇੇ ਸੱਠ ਕੁਛ ਆਈਏ ਸੀ ਸਿਕਟੀ ਏਟ ਕੁਛ ਕਹਿ ਲਹੇ ਨੇ ਕੋਈ ਸਟੀ ਕਹਿ ਲਹੇ ਨੇ। ਬੱਸ ਸਟੇਟਮੈਂਟ ਤਾਂ ਅੱਜ ਤਾਂ ਸਮਝ ਨਹੀਂ ਆਈ ਕਿੰਨੀ ਹੈਗੀ ਆ।
ਅੱਛਾ ਜੀ
ਹਾਂਜੀ, ਟਵੈਲਥ ਹੈਸ। ਕੁਛ ਮੇਰੀ ਏਟੀ ਫੋਰ ਕੁਛ ਕਹਿਹੇ ਕੋਈ ਏਟੀ ਫਾਈਵ ਕਹਿ ਰਿਹੇ ਹੈ ਕੁਛ।
ਅੱਛਾ ਜੀ ਚਲੋ ਟਵੈਲਥ ਵਿੱਚ ਤੇ ਸਹੀ ਆ ਗਏ ਹੈ।
ਹਾਂਜੀ, ਮੇਰੇ ਸਕੂਲ ਦੇ ਨਾਲ ਇੱਕ ਸਕੂਲ ਐ ਸੀ ਅਟੈਚ। ਇੱਕ ਸਕੂਲ ਉੱਧਰ ਦੇ ਬੱਚੇ ਸਾਡੇ ਸਕੂਲ ਹੀ ਆ ਜਾਂਦੇ ਸੀ ਅਸੀਂ। ਇੱਕ ਉਧਰ ਦਾ ਤਾਊ ਹੁੰਦਾ ਸੀ ਅ ਤਾਊ ਨੂੰ ਬੜਾ ਪਰੇਸ਼ਾਨ ਕੀਤਾ ਸਾਈਕਲਾਂ ਦੇ ਕੋਲ ਬੈਂਦਾ ਸੀ ਸਾਈਕਲ ਸਟੈਂਡ ਦੇ ਕੋਲ। ਉਹ ਤਾਊ ਸ ਉਹ ਤਾਊ ਸਾਨ ਡੰਡੀ ਮਰਦੇ ਸੀ ਤਾਂ ਉਹਨੂੰ ਬੜਾ ਤੰਗ ਕੀਤਾ ਜੇ ਉਹ ਪਲ ਤੇ। ਮਜ਼ਾ ਆ ਜਾਂਦਾ ਸੀ ਸਕੂਲ ਟਾਈਮ ਤੇ ਤਾਊ ਯਾਦ ਆਉਂਦਾ।
ਹਾਂਜੀ।
ਹਾਂਜੀ, ਬੱਚੇ ਸਾਈਕਲਾਂ ਹੀ ਗਿਰਦੇ ਨੇ ਸਾਰਿਆਂ ਦੀਆਂ। ਹਵਾਂ ਵੀ ਬੜੀ ਕੱਢੀ ਨੇ ਬੱਚਿਆਂ ਨੇ ਇਕ ਦੂਜੇ ਦੇ ਸਾਈਕਲ ਦੀਆਂ ਹਵਾਂ।
ਅੱਛਾ ਜੀ
ਹਾਂਜੀ -ਹਾਂਜੀ।
ਹਗ
ਅਸੀਂ ਇੱਕ ਦੂਜੇ ਨੂੰ ਉਠਾ- ਉਠਾ ਕੇ ਭੰਨਦੇ ਸੀ ਗਰਾਊਂਡ ਚ ਦੂਜੇ। ਏਨੂੰ ਮਾਰਦੇ ਸੀ ਪੱਟੀਆਂ ਖੂਲੀਆਂ ਨੇ ਸਾਡੇ ਗਰਾਊਂਡ ਵਿੱਚ ਸਕੂਲੇ। ਫ ਫਟਾਫਟ ਬੰਨਾ ਬੰਨਾ ਕੁਛ ਕਰਨਾ ਫਟਾਫਟ। ਸਾਰੇ ਯਾਰ ਦੋਸਤ ਕੀ ਹਾਂਜੀ। ਹਾਂਜੀ ਹਾਂਜੀ ਸਾਡੇ ਸਾਰੇ ਯਾਰ ਦੋਸਤ ਖੇਰਾ ਬਣਾ ਲੈਂਦੇ। ਆਪਾ ਵਟਾ ਪਟਕਾ ਬਣ ਲੈਂਦਾ ਸੀ ਨਹੀਂ ਟੀਚਰਸ ਨਹੀਂ ਆਉਂਦੇ ਸੀ ਦੂਸਰੇ ਗਰਾਂਡ ਖੇਦੇ ਸੀ ਬੈਕ ਸੈਡ। ਕੋਨੇ ਤੇ ਛਾਵਾਂ ਤੇ ਪੇੜ ਥੱਲੇ ਗਰਮੀ ਚ ਗੇਮਸ ਦਾ ਪੀਰੀਅਡ ਲਾ ਦੇਣਾ ਸੀ ਤੂੰ। ਤੇ ਉਹਨਾਂ ਨੂੰ ਇਹ ਪਤਾ ਸੀਨਾਂ ਨੂੰ ਬਾਹਵਾਂ ਹੀ ਇਹਨਾਂ ਨੇ ਬਹਿਣਾ ਹੀ ਇਹਨਾਂ ਨੇ ਘੁੰਮਣਾ ਤੂੰ। ਭ ਜਾਂ ਜੋ ਮਰਜ਼ੀ ਹੋਏ।
ਹਾਂਜੀ।
ਉਸ ਟਾਈਮ ਇੰਨੀ ਗਰਮੀ ਵੀ ਨਹੀਂ ਪੈਂਦੀ ਹੁਣ ਤਾਂ ਗਰਮੀ ਜ਼ਿਆਦਾ ਹੀ ਪੈਂਦੀ ਕੁਛ ਬੱਚਿਆਂ ਨੂੰ ਗੇਮਸ 'ਚ ਲੈ ਕੇ ਨਹੀਂ ਜਾਂਦੇ।
ਹਾਂਜੀ। ਮਤਲਬ ਮਜ਼ੇ ਕੀਤੇ ਤੁਸੀਂ ਆਪਣੇ ਸਕੂਲ ਟਾਈਮ ਵਿਚ ਬੜੇ।
ਹ ਹਾਂਜੀ ਹਾਂਜੀ ਠੀਕ ਹੈ ਤੈਨੂੰ ਮਜ਼ੇ ਵਧੀਆ।
ਅੱਛਾ।
ਹ
ਹਮ ਹੁਣ ਕੀ ਕਰ ਰਹੇ ਹੋ ਤੁਸੀਂ।
ਬਸ ਹੁਣ ਤੇ ਜੀ ਬੈਠਾ ਹੋਇਆ ਸੀ।
ਹਾਂਜੀ।
ਬਸ ਬੈਠਾ ਹੀ ਹੋਇਆ ਸੀ ਜੀ।
ਨਹੀਂ ਮੈ ਫੇ ਟਵੈਲਥ ਤੋਂ ਬਾਅਦ ਤੁਸੀਂ ਕੀ ਕੀਤਾ ਮਤਲਬ। ਕੋਲੇਜ ਕੀਤਾ ਸੀ ਉਸ ਤੋਂ ਬਾਅਦ ਹੁਣ ਕਿਹੜੀ ਜੋਬ ਕਰ ਰਹੇ ਓ।
ਹਾਲੇ ਜੋ ਲੱਭ ਰਿਹਾ ਮਿਲਣੀ ਸੀ ਵਿੱਚ ਫਿਰ ਛੱਡ ਤੀ ਮੈਂ।
ਅੱਛਾ ਜੀ। ਮਲਬ ਸਈ ਸੈਲਰੀ ਨੀ ਮਿਲੀ ਹੋਏਗੀ।
ਹਾਂਜੀ-ਹਾਂਜੀ। ਸਮਝ ਈ ਨੀ ਆਇਆ ਸੀ ਟੈਮ ਈ ਬਹੁਤ ਅਲਗ ਸੀ।
ਅੱਛਾ -ਅੱਛਾ ਠੀਕ ਐ। ਚਲੋ ਹੋਰ ਘਰ ਸਭ ਠੀਕ ਨੇ? ਕੀ ਬਣਾਇਆ ਤੁਸੀਂ ਅੱਜ?
ਅੱਜ ਅਸੀਂ ਰਾਤੀ ਦਲੀਆ ਬਣਾਇਆ ਸੀ।
ਅੱਛਾ ਦਲੀਆਂ। ਦਲੀਆਂ। ਅੱਛਾ ਜੀ।
ਹੋਰ?
ਹਾਂਜੀ। ਅਜ ਜੀ ਦਾਲ ਬਣਾਈ ਸੀ।
ਅੱਛਾ ਜੀ। ਮੈਂ ਕਿਆ ਜੀ ਦਲੀਆਂ ਨੀ ਖਿਚੜੀ ਬਣਾਈ ਸੀ ਮੰਮੀ ਨੂੰ ਮੈਂ ਪੁੱਛਿਆ ਮੰਮੀ ਕੇ ਰੀ ਖਿਚੜੀ ਬਣਾਈ ਸੀ। ਦਾਲ ਖਿੱਚ ਦਲੀਆ ਮੈਂ ਚਾਚੂ ਨੇ ਬਣਾਇਆ ਸੀ ਮੈਂ ਉੱਧਰੋਂ ਖਾਇਆ ਸੀ ਨਾ।
ਅੱਛਾ ਜੀ।
ਹਾਂਜੀ।
ਚਲੋ ਵਧੀਆ।
ਹਾਂਜੀ-ਹਾਂਜੀ।
ਖਾਣੇ ਰਾਤੀ ਤੇ ਜਿਵੇਂ ਸਾਨੂੰ ਲਾਈਟ ਈ ਖਾਣਾ ਚਾਹੀਦਾ।
ਹਾਂਜੀ। ਲੈਟ ਈ ਖਾਣਾ ਚਾਈਦੇ। ਹੁਣ ਤੁਸੀਂ ਅ ਆਪ ਜੀ ਨੇ ਰੋਟ ਟੀ ਖਾਈ ਹੁਣ ਸੈਰ ਸੁਰ ਕਰੋ। ਐਕਸਰਸਾਈਜ਼ ਕਰੋ। ਆਪ ਜੀ ਕਹਿੰਦੇ ਰਾਤੀ ਤੱਕ ਜਾਦਾ ਫੋਨ ਨੀ ਚਲਾਣਾ ਰੱਖ ਦੇਨਾ ਫੋਨ। ਥੋੜ੍ਹੀ ਦੇਰ ਤੱਕ। ਫਿਰ ਆਪ ਕਹਿੰਦੇ ਓ। ਡਿਪਰੈਸ਼ਨ ਹੋ ਜੰਦੇ, ਆਈਸਾਈਡ ਵੀਕ ਹੋ ਜਾਂਦੀਆਂ ਨੇ, ਐ ਹੋ ਜਂਦਾ। ਹੁੰਦੇ ਸਭ ਕੁਜ। ਹਾਂਜੀ। ਮੈਂ ਕਹਿ ਰਿਆ ਸੀ ਯੋਗਾ ਵੀ ਕਰਨੀ ਚਾਹੀਦੀ ਐ ਆਪ ਜੀ ਨੂੰ ਰਾਤੀ ਯੋਗਾ ਕਰੋ ਤਾੜ ਆਸਣ। ਭੁਜੰਗੀਆਸਨ ਇੱਕ ਦੋ ਮਿੰਟ ਦਾ।
ਹਾਂਜੀ।
ਹਾਂਜੀ-ਹਾਂਜੀ। ਕਡੀ ਚੱਕਰ ਆਸਨ ਵੀ ਕਰੋ ਵਧੀਆ-ਵਧੀਆ ਆਸਨ। ਮਧਰ ਚੱਕਰ ਆਸਾਨ ਵੀ ਕਰੋ। ਜਿਦੇ ਨਾ ਆਪ ਜੀ ਦੀ ਬੋਡੀ ਜੇ ਆਪ ਨੈਟ ਤੇ ਦੇਖਣਾ ਮੈਂ ਨਾ ਆਪ ਨੂੰ ਪੁਜੀਸ਼ਨ ਦੱਸ ਦਿਨਾਂ ਉਹਦੇ ਨਾਲ ਮਾਇੰਡ ਫਰੈਸ਼ ਹੁੰਦਾ ਹੈਲਥ ਇਮਪਰੋਵ ਆਂਦੀ ਸ਼ ਸਟ੍ਰੈਚਿੰਗ ਹੁੰਦੀ ਸ਼ੀਰ ਦੀ ਪੂਰੀ। ਹਾਂਜੀ ਉਹ ਫੇਰ ਐਕਸਰਸਾਈਜ਼ ਤਾਨੂੰ ਸ਼ੇਪ ਵੀ ਪੂਰੀ ਦੱਸ ਦੇਣਗੇ।
ਹਾਂਜੀ ਸਈ ਗੱਲ ਆ।
ਆਪਣੇ ਨਾਲ ਵੀ ਕਰਾਓ ਸਾਥੀਆਂ ਨੂੰ ਆਪਣੀ ਫੈਮਿਲੀ ਪੈਕ ਕਰਾਓ ਪੂਰਾ ਫੈਮਿਲੀ ਪੈਕ ਕਰ ਲਓ ਜੇ ਪੂਰੀ ਫੈਮਿਲੀ। ਹਾਂਜੀ। ਹਾਂਜੀ ਅਸੀਂ ਕਰਨੇ ਯੋਗਾ ਕਲਾਸ।
ਅੱਛ ਅੱਛ।
ਹਾਂਜੀ। ਛੁ ਛੁੱਟੀਆਂ ਚ ਕੀਤੀ ਸੀ ਮੈਂ ਟਰਾਈ ਬਸ ਫ ਥੋੜੇ ਬੱਚੇ ਆਏ ਸੀ ਥੋੜੇ ਨੀ ਆਏ ਫੇਰ ਓਨ ਦੇਖਣੇ ਆ ਛੇ ਤੋਂ ਸਾਢ ਸਾਢੇ ਛੇ ਤੋਂ ਬੈਚ ਚਾਲੂ ਕੀਤੈ ਮੈਂ ਪਹਿਲੇ ਕਰਨਾ
ਅੱਛਾ। ਅੱਛਾ।
ਹਾਂਜੀ।
ਤੇ ਤੁਸੀਂ ਕਰਵਾਂਦੇ ਓ ਯੋਗਾ?
ਹਾਂਜੀ ਮੈਂ ਆਪ ਕਰਵਾਣਾ ਇੱਕ ਮੈਂ ਆਪਣਾ ਉਹ ਰੱਖਿਆ ਹੋਇਆ ਅਸਿਸਟੈਂਟ। ਏਕ ਮੈਂ ਆਪਣਾ ਰੱਖਿਆ ਹੋਇਆ ਅਸਸਿਸਟੈਟ ਮੇਰੇ ਮਾਮ ਮੇਰਾ ਮੁੰਡਾ ਹੈਗਾ ਉਹ ਸਿਸਟੈਸ ਹੈਗਾ ਮੇਰਾ। ਓਹ ਬੜੀ ਵਧਿਆ ਕਰਦਾ।
ਅੱਛਾ ਜੀ।
ਓ ਬੜੀ ਵਧੀਆ ਕਰਦਾ ਯੋਗਾ। ਉਹ ਤਾਂ ਜੀ ਛੋ ਭਾਈ ਜੀ ਛੋਟਾ ਹੈ ਬਾਇਡ।
ਯੌਗਾ ਬੋਹੁਤ ਵਦੀਆ ਕਰਦਾ ਹੈ
ਹਾਂ। ਉਹ ਨਾ ਜੀ ਛੋਟਾ ਪੈਕਿਟ ਬੜਾ ਧਮਾਕਾ ਐ ਜੀ।
ਅੱਛਾ ਛੋਟਾ ਪੈਕਟ ਵਡ
ਉਹ ਅੱਜ ਤੱਕ ਕੋਈ ਕੰਮ ਨਾ ਨੀ ਕਰਦਾ ਪਾਠ ਬੜੇ ਕਰਦਾ ਜੀ ਉਹ। ਪੱਚੀ ਜਪਜੀ ਸਾਹਿਬ ਦੇ ਪਾਠ ਕਰ ਲੈਂਦਾ ਪੱਚੀ। ਦਿਨ ਇਚ ਪੱਚੀ ਜਪਜੀ ਸਾਹਿਬ ਦੇ ਪਾਠ ਦੋ ਸੁਖਮਨੀ ਸਾਹਿਬ ਦੇ ਪਾਠ ਚੌਪਈ ਸਾਹਿਬ ਦੇ ਤੇ ਪਤਾ ਨੀ ਕਿੰਨੇ ਕਰਦਾ ਈ। ਇਰ ਸੋ ਅੱਠ ਮਾਲਾ ਕਰ ਲੈਂਦਾ ਈ। ਮਾਲਾ ਮੇਰੇ ਸਾਬ ਨਾਲ ਏਕ ਸੌ ਅੱਠ ਮਾਲਾ ਨੇ ਏਕ ਸੌ ਅੱਠ।
ਫੈਮਿਲੀ ਚ ਉਂਜ ਈ ਉਹ ਫੰਕਸ਼ਨ ਹੈਗਾ ਸ ਤੀ ਪਿੱਛੇ ਤੇ ਅਸੀਂ ਉੱਥੇ ਨਾ ਜਲਦੀ ਪਹੁੰਚਣਾ ਹੈਗਾ ਸੀ।
ਅੱਛਾ ਜੀ। ਹਾਂਜੀ-ਹਾਂਜੀ।
ਹੈਲੋ।
ਹਾਂਜੀ ਹਾਂਜੀ ਦੱਸੋ ਦੱਸੋ ਫੰਕਸ਼ਨ ਸੀ ਫੈਮਿਲੀ ਦਾ।
ਹਾਂਜੀ ਹਾਂਜੀ ਉਹ ਨਾ ਜਿਵੇਂ ਫੈਮਲੀ ਚ ਏਕ ਫੰਕਸ਼ਨ ਹੈਗਾ ਸੀ ਬੋਤ ਮਲਬ ਜਲਦੀ ਅਸੀਂ ਪਹੁੰਚਣਾ ਸੀਗਾ। ਤੇ ਉਹਦੇ ਚ ਜਿਵੇਂ ਅਸੀਂ ਗਏ ਸਾਰੇ। ਤਿਆਰ ਤਯੁਰ ਹੋਏ ਸਾਰੇ ਠੀਕ ਐ। ਮੇਰਾ ਭਰਾ ਮੇਰੀ ਬੂਆ ਦੀ ਕੁੜੀ ਮੈਂ ਵੀ ਹੋ ਗੀ। ਪਰ ਨਾ
ਹੈਲੋ।
ਹਾਂਜੀ ਹਾਂਜੀ ਮੈਂ ਸੁਣ ਰਿਆ ਜੀ ਆਪ ਰੁਕ ਰੇ ਓ ਕੀ ਗੱਲ ਪਾਣੀ ਪੂਣੀ ਪੀਓ ਕੁਛ ਗਲੇ
ਹਾਂਜੀ ਤੇ ਨਾ ਮੇਰੇ ਬੂਆ ਦਾ ਮੁੰਡੇ ਨੇ ਨਾ ਮਲਬ
ਹਾਂ ਉਹਨਾ ਮਲਬ ਮੇਰੇ ਬੂਆ ਦੇ ਮੁੰਡੇ ਨੇ ਨਾ ਪੱਗ ਪੁਗ ਦੇ ਇੱਕ ਘੰਟਾ ਲਗਾ
ਹੋ ਹੋਏ ਬੜਾ ਬੇਕਾਰ ਬੰਦੇ ਮੈਂ ਤੁਆਨੂੰ ਦੱਸਾਂ ਆਪਣੀ ਗੱਲ ਮਰੇ ਮਾਮੇ ਦਾ ਮੁੰਡਾ ਹੈਗੇ ਆਪਾਂ ਸਾਰਿਆਂ ਨਾ ਲੰਗਰ ਖਾਣਗੇ ਗੁਰਦੁਆਰੇ ਮੈਂ ਕਿਆ ਲੰਗਰ ਖਾ ਲੋ ਜਲਦੀ- ਜਲਦੀ ਫੇਰ ਵਿਆਹ ਤੇ ਜਾਣਾ ਸ
ਜੀ ਹਾਂਜੀ ਮੇਰੀ ਗੱਲ ਸੁਣਲੋ ਜੇ ਸਰ ਨਾ ਲੰਗਰ ਖਾਣ ਗਏ ਬਾਹਰ ਗਏ ਸੀ ਭੁੱਚੋ ਸਾਹਿਬ। ਮੈਂ ਖਿਆ ਜਰਾ ਲੰਗਰ ਖਾ ਲ ਲੋ ਫੇਰ ਪਾਠ ਪੂਠ ਕਰਨਾ। ਫੇਰ ਅਸੀਂ ਜੇੜਾ ਬਾਰ ਘੁੰਮਣ ਜਾਣਾ ਮੇਰੇ ਮਾਮ ਮੇਰਾ ਮੁੰਡਾ ਏਨਾ ਚਤੁਰ ਏ ਉਹਨੇ ਲੰਗਰ ਨੀ ਖਾਇਆ ਪਾਠ ਦੀ ਵਾਰੀ ਤੇਰੇ ਉੱਧਰ ਸੱਚਖੰਡ ਇਚ ਬੈ ਗਿਆ। ਮੈਂ ਹੈਰਾਨ ਮੈਂ ਕਿਆ ਭਾਜੀ ਲੰਗਰ ਲੂੰਗਰ ਪੁੱਛੋ। ਅਸੀਂ ਛੇ ਘੰਟੇ ਬਾਹਰ ਘੁੰਮ ਗਏ ਆਏ ਤੇ ਛੇ ਘੰਟੇ ਏਕ ਈ ਚੋਂਕੜ੍ਹੇ ਦੇ ਸਹਾਰੇ ਬੈਠੇ। ਜਦੋਂ ਉਹਨੂੰ ਚੋਗੜਾ ਖੋਲ੍ਹਿਆ ਨਾ ਤਾ ਉਹਨੂੰ ਜਦੋਂ ਚੋਗੜਾ ਖੋਲਿਆ ਨਾ ਜਦੋਂ ਉਹਦਾ ਮੈਂ ਕਹਿ ਰਿਆ ਧੰਨ ਹੋ ਗਿਆ ਸੀ ਤੰਨ ਹੋ ਗਈ ਸਾਡੇ ਨਾਲ ਸਾਧੂ ਰਹਿੰਦੇ ਸੀ। ਵਾ ਜੀ ਵ ਮੇਰੇ ਮਾਮੇ ਦਾ ਮੁੰਡਾ ਵਿਹਲਾ ਮੈਂ ਧੰਨ ਹੋ ਜਨਾ ਉਨੂੰ ਵੇਖ ਕੇ। ਉਹ ਯੋਗਾ ਵੀ ਬੜੀ ਵਧੀਆ ਕਰਾਂਦਾ ਏਨਾ ਫਲੇਕਸੀਬਲ ਸਰੀਰ ਜਿਵੇਂ ਸਾਡੀ ਜੇ ਲੱਤ ਸੋ ਜਾਂਦੀ ਤੁਰਿਆ ਨੀ ਜਾਂਦਾ ਨਾ। ਛੇ ਘੰਟੇ ਚੋਕੜੀ ਮਾਰੀ ਕੇ ਖੜਾ ਵੀ ਹੋਗਿਆ ਫੈਲਕਸੀਬਲ ਜਿਵੇਂ ਹੁਣੇ ਬੈਠੇ ਹੋਏ। ਜਿਵੇਂ ਹੁਣੇ ਬੈਠਾ। ਸਾਡੇ ਕੋਲੋਂ ਦਸ ਮਿੰਟ ਬਹਿਏ ਸਾਡੀ ਲੱਤਾ ਟੁੱਟ ਜਾਣ ਮੈਂ ਪੁੱਛਿਆ ਉਹਨਾਂ ਨੂੰ ਕਹਿੰਦਾ ਜੀ ਮੈਂ ਯੋਗਾ ਕਰਨਾ ਯੋਗਾ ਪੰਜ-ਪੰਜ ਘੰਟੇ ਯੋਗਾ ਕਰਨਾ ਮੈਂ। ਕੇਂਦਾ ਮੈਂ ਪੰਜ ਮਿੰਟ ਸੋਨਾ ਚੌਵੀ ਘੰਟੇ ਨੀਂਦ ਪੂਰੀ ਹੋ ਜਾਂਦੀ ਇੰਨੀ ਵਧੀਆ ਯੁਵਾ ਨਾਲ ਮਾਇੰਡ ਫਰੈਸ਼ ਕੀਤਾ ਵਾ ਕਹਿੰਦਾ ਮੈਂ ਚੱਲਦੇ ਚਲਦੇ ਸੋ ਲੈਂਨਾ ਬੁੜਾ ਟ੍ਰੈਂਡ ਹੈਗਾ ਜੀ ਮੈਂ ਆਪ ਸਿੱਖਣਾ ਵਾ ਉਹਨਾਂ ਕੋਲ। ਚਲੋ
ਹਾਂਜੀ ਚਲੋ ਠੀਕ